ਹਾਂਜੀ ਸਤਿ ਸ੍ਰੀ ਅਕਾਲ ਜੀ।
ਕੀ ਹਾਲ ਲ।
ਤੁਸੀਂ ਕਿਵੇਂ ਹੋ?
ਬਸ ਵਧੀਆ।
ਹੂੰ ਇੱਥੇ ਹਾਂ ਗਰਮੀ ਲ ਹੈਗੀ ਤੁਹਾਡੇ
ਹਾਂਜੀ ਹਾਂਜੀ
ਅੱਛਾ ਬ ਚਲੇ ਜਾਂਦੇ ਆ ਹਾਂ ਉਹੀਵੀ ਭਾਵੇਂ ਬਾਹਰ ਚਲੇ ਜਾਓ ਭਾਵੇਂ ਘਰ ਰਿ ਜੋੋ ਬਾਹਰੋਂਵੇਂ ਘੁੰਮ ਕੇ ਵੀ ਆਓ ਜਿਵੇਂ ਹੁਣ ਘੁੰਮਣ ਚਲੇ ਜਾਂਦੇ ਪਏ ਹਾਂ ਘੁੰਮਣ ਜਾਈਦਾ ਤੇ ਘਰ ਆ ਕੇ ਫ ਰ ਲਾਈਟਾਂ ਦੇ ਕੋੌਲੇ ਉਹੀ ਹੁਣ ਅਸੀਂ ਗਏ ਦੇ ਸੀ ਘੁੰਮਣ ਗਏ ਦੇ ਸੀ ਛ ਤੇ ਹਾਂ ਐਰ ਕੀ ਅਸੀਂਰ ਕਿ ਗਏ ਇੱਥੇ ਅਹ ਡਲੋਜੀ ਵਾਲੀ ਸਾਈਡ ਡਲੋਜੀ ਗਏ ਦੂਸਰਾ ਅੰਦਰ ਪਰ ਪਹਾੜ ਹੈ ਗਏ ਉੱਧਰ ਉਹ ਵੀ ਵਖ ਹਾਂ ਪਹਾੜਾਂ ਚ ਹੀ ਗਏ ਸਮਝ ਲਓ ਉਹਦੇ ਕੋਲ ਕਰਕੇ ਹੋਰ ਵੀ ਜਗ੍ਹਾ ਹੈਗੀਆਂ ਨ ਬੜੀਆਂ ਬਈ ਹਾਂ ਪਹਾੜੀ ਇਲਾਕਾ ਸੀ ਤੇ ਉੱਥੇ ਵੀ ਘੁੰਮ ਕੇ ਤੇ ਬ ਬੜਾ ਮਜ਼ਾ ਆਉਂਦਾ ਹੈ ਤੇ ਜਦੋਂ ਫਿਰ ਜਦੋਂ ਘਰ ਆਈਦਾ ਘੁੰਮ ਕੇ ਤੇ ਉਹ ਫਿਰਰ ਬੜਾ ਮਾੜਾ ਹਾਲ ਹੋ ਜਾਂਦਾ ਚਾਰ ਪੰਜ ਦਿਨ ਬੜਾ ਮਜ਼ਾ ਆਉਂਦਾ ਹੈ ਘਰ ਵੀ ਭੁੱਲ ਜਾਂਦਾ ਦਿਲ ਕਰਦਾ ਰਹਿੰਏ ਗਰਮੀਆਂ ਬਿਤਾ ਕੇ ਹੀ ਜਾਈਏ ਪਰ ਫਿਰ ਇਨਾ ਵੀ ਨਹੀਂ ਰਿਹਾ ਜਾਂਦਾ ਘਰ ਪਿੱਛੇ ਬੰਦ ਹੋਣ ਤੇ ਹਾਂ ਫਿਰ ਘੁੰਮੇ ਫਿਰੇ ਉੱਥੋਂ ਦੇ ਫਰੂਟ ਬੜੇ ਅੱਛੇ ਸਨ ਕੁਰਬਾਨੀ ਬੜੀ ਸੀ ਅਹ ਇੱਥੋਂ ਐਡੀਲੋਜੀ ਸ਼ਿਮਲੇ ਦੀਆਂ ਇਹ ਜੁੱਤੀਆਂ ਬੜੀਆਂ ਕੋਲਾਪੁਰੀ ਜੁੱਤੀਆਂ ਬੜੀਆਂ ਮਸ਼ਹੂਰ ਸੀ ਐਹੀ ਫਰੂਟ ਜੁੱਤੀ ੀਆਂ ਹੋਰ ਬਾਕੀ ਮ ਜੂਨ ਚ ਐ ਚੁਮਟੇ ਚਾਮਟੇ ਜੋ ਵੀ ਮੇਲਿਆਂ ਤੇ ਲੱਗਦੇ ਨੇ ਉਹ ਬੜੇ ਹੈਗੇ ਸਨ ਬੱਚਿਆਂ ਨੇ ਤੇ ਉਧਰ ਇੰਜੋਏ ਕਰ ਲਿਆ ਸਕਿਟਿੰਗ ਦਾ ਬੜਾ ਸੀ ਸੀਟਿੰਗ ਬੱਚੇ ਆਣੇ ਕੀ ਟੀਮ ਬੜਾ ਇੰਜੋਏ ਕੀਤਾ
ਹਾਂਜੀ ਹਾਂਜੀ ਹਾਂ ਬਸ ਅੱਜ ਕੱਲ੍ਹ ਸਾਰਾ ਹੀ ਅ ਔ ਔਨਲਾਈਨ ਇੱਥੇ ਸੋਸ਼ਲ ਮੀਡੀਆ ਤੇ ਫੋਟੋਆਂ
ਹਾਂ ਮੈਂ ਮੈਂ ਫੋਟੋਆਂ ਮੈਨੂੰ ਨਹੀਂ ਪਸੰਦ ਪਾਉਣਾ ਫੋਟੋਆਂ ਨਹੀਂ ਮੈਂ ਪਾਉਂਦੀ ਬੱਚਿਆਂ ਨੂੰ ਸ਼ੌਂਕ ਹੈ ਬੱਚੇ ਮੇਰੇ ਤੇ ਮੇਰੀ ਨੂੰਹ ਬਹੁਤ ਫੋਟੋਆਂ ਪਾਂਦੀ ਉਹਨੂੰ ਬਹੁਤ ਸ਼ੌਂਕ ਸਗੋਂ ਮੈਂ ਕਹਿੰਦੀ ਆ ਐਵੇਂ ਨੀ ਆਈਦਾ ਨਹੀਂ ਕਹਿੰਦੀ ਸਭੀ ਡਾਲਦੇ ਆ ਮੈਂ ਕਿਹਾ ਚਲੋ ਪਾ ਲਓ ਫਿਰ ਤੁਸੀਂ ਵੀ ਪਾਓ
ਹਾਂ ਹਾ ਹਾ ਨੀ ਮੈਂ ਮੈਨੂੰ ਮੈਨੂੰ ਵੀ ਨਹੀਂ ਸ਼ੌਂਕ ਜਿਆਦਾ ਅਸੀਂ ਵੀ ਗਏ ਸੀ ਘੁੰਮਣ ਹੁਣ ਭਾਣਾ ਚ ਤੇ ਆ ਉੱਥੇ ਦੋ ਦੋ ਤਿੰਨ ਦਿਨ ਲਗਾ ਕੇ ਆਇਆ ਪਰ ਇਹ ਹੁੰਦਾ ਕਿ ਪਹਾੜਾ ਚ ਜਾਓ ਨਾ ਉੱਥੇ ਠੰਡਾ ਮੌਸਮ ਹੁੰਦਾ ਹੈੱ ਉੱਥੇ ਤੇ ਮਜ਼ਾ ਆਉਂਦਾ ਹੈ ਵਾਪਿਸ ਆ ਕੇ ਨਾ ਪਲੇਨ ਏਰੀਆ ਚ ਫੇਿਰ ਗਰਮੀ ਜ਼ਿਆਦਾ ਗਰਮੀ ਲੱਗਦੀ ਹੈ ਹਾਂ ਅਸੀਂ ਵੀ ਗਏ ਉੱਥੇ ਹਮ
ਉਹ ਤੇ ਸਾਬੋ ਹੁੰਦਾ ਜੀ ਏਸੀ ਦਾ ਸਫ਼ਰ ਕਰੀਦਾ ਟ੍ਰੇਨ ਚ ਜਦੋਂ ਸਟੇਸ਼ਨ ਦੇ ਉੱਤਰੇ ਸਾਰਾ ਏ ਸੀ ਭੁੱਲ ਹੀ ਜਾਂਦਾ ਉਹ ਸਾਬ ਆ ਹਿਲ ਸਟੇਸ਼ਨ ਦਾ ਘਰਮ
ਹਾਂਜੀ ਤੇ ਘਰ ਹਾਰ ਵੜਦ ਹੀ ਬੰਦਾ ਇੱਕ ਕਾਵਤ ਹੈਗੀ ਨਾ ਜਿੱਥੋਂ ਦੀ ਖੋਤੀ
ਹਾਂ ਓਹੀ ਤੇ ਫਿਰ ਘਰ ਦੇ ਫਿਰ ਉਹੀ ਗਰਮੀ ਵਿੱਚ ਜਾਂਦੇ ਪਹਿਲੋਂ ਆਪਣਾ ਘਰ ਵੇਖੋ ਹਾਏ ਚਾਰ ਦਿਨਾਂ ਦਾ ਵੈਸੇ ਹੀ ਘਰ ਵੀ ਗੰਦ ਜਿਹਾ ਪੈ ਜਾਂਦਾ ਬੰਦ ਜੋ ਕਰਕੇ ਜਾਈ ਦਾ ਤੇ ਫੇਰ ਥੋੜੀ ਬਹੁਤੀ ਤੇ ਡਸਟ ਆਉਂਦੀ ਓ ਆਉਂਦੀ ਹੈ ਰੋਜ਼ ਦੀ ਦਸਟ ਨਹੀਂ ਮਾਣ ਤੇ ਚਾਰ ਪੰਜ ਦਿਨ ਦੀ ਦਸਟ ਕਿੰਨੀਆਂ ਹੁੰਦੀ ਹੁਣੀ ਤੇ ਉਹ ਸਾਫ਼ ਸਫਾਈਆਂ ਲੈ ਕੇ ਕਰੋ ਤੇ ਉਹ ਸਾਰਾ ਜਿਹੜਾ ਝਾੜੂ ਲਾਓ ਭੁੱਲ ਜਾਂਦਾ ਹੈ ਬੀ ਕਿੱਥੇ ਘੁੰਮ ਕੇ ਆਏ ਆ ਹਾਂ ਅੱਛਾ ਤੇ ਬੜਾ ਲੱਗਦਾ ਲੋ ਲ ਬੜੇ ਅੱਛੇ ਮਿਲਦੇ ਨੇ ਬੜੇ? ਸਭ ਲੋਕ ਇੰਨੇ ਖੁਸ਼ ਹੁੰਦੇ ਨੇ ਇੱਕ ਦੂਜੇ ਨੂੰ ਮਿਲ ਕੇ ਕਿਉਂਕਿ ਵਾਤਾਵਰਨ ਹੀ ਬਦਲਿਆ ਹੁੰਦਾ ਹੈ। ਇੱਥੇ ਤੇ ਉਹ ਬਾਕੀ ਲੇਡੀਜ਼? ਆਪਣਾ ਉਹ ਖੇਲਦੀਆਂ ਏ। ਸਵੀਮਿੰਗ ਪੂਲ ਲ ਬਣਾਈ ਹੋਏ ਨੇ। ਉਹਦੇ ਵਿੱਚ ਆਪਣਾ ਇੰਜੋਏ ਕੀਤਾ ਗੇਮਾਂ ਵੀ ਬਹੁਤ? ਜ਼ਿਆਦਾ ਉੱਥੇ ਬੱਚਿਆਂ ਦੀਆਂ।
ਹੂੰ ਹਾਂਜੀ ਅਸੀਂ ਵੀ। ਗਏ ਸਾਂ ਉੱਥੇ ਰਿਜੋਰਟ ਚ ਹੀ ਰਹੇ ਦੋ। ਦਿਨ ਤੇ ਅੱਛਾ ਸੀ ਸਭ ਕੁਛ। ਪੈਕੇਜ ਲੈ ਕੇ ਗਏ ਸੀ। ਸੀ ਉਹਨਾਂ ਨੇ ਖਾਣਾ ਪੀਣਾ? ਤਿੰਨੋ ਟਾਈਮ ਪਰ ਲੇਡੀ ਨੂੰ ਵੈਸੇ ਹੀ ਮਜ਼ਾ ਆਂਦਾ ਕਿਉਂਕਿ ਕੁੱਛ ਬਣਾਉਣਾ ਨਹੀਂ? ਪੈਂਦਾ। ਬਣਾਇਆ ਖਾਣਾ ਪੇਸ਼ ਹੋ ਜਾਂਦਾ ਟਾਈਮ ਸਿਰ ਹਾਂ ਹਾਂ ਉਥੇ ਕੋਲ ਝਰਨਾ ਵੀ ਸੀ?
ਪਾਣੀ ਨਾ ਉਹ ਤੇ ਅਸੀਂ ਜਿਆਦਾ ਘਰੋਂ ਹੀ ਲੈ ਲਈ ਦਾ ਕਿਉਂਕਿ ਬਾਜ਼ਾਰ ਦਾ ਫੇਰ ਬਿਸਕਿਟ, ਰਸ। ਕਿਵੇਂ ਜਿਵੇਂ ਅਸੀਂ ਥੋੜ੍ਹਾ ਜਿਹਾ ਸਮਾਨ ਖਾਣ ਪੀਣ ਵਾਲਾ। ਕਿਉਂਕਿ ਇਹ ਠੰਢਾ ਪਾਸਾ ਉਹ। ਪਰਲੇ ਪਾਸੇ ਕੋਈ ਅਸੀਂ। ਔਰ ਬੇਸਣ ਦੇ ਲੱਡੂ। ਲੱਡੂ ਲੁੱਡੂ ਵੀ ਬਣਾ ਕੇ ਲੈ ਜਾਈਦਾ ਵੀ ਚਲੋ ਸਵੇਰੇ ਚਾਹ ਨਾਲ ਲੈ ਲਾਂਗੇ ਕੋਈ ਬੇਕਰੀ ਦਾ ਸਮਾਨ ਥੋੜਾ ਜਿਹਾ ਪਾ ਲਈ ਦਾ ਨਮਕੀਨਾ ਵਗੈਰਾ। ਕਿਉਂਕਿ ਹੁਣ ਉੱਧਰ। ਤੇ ਵੇਖੋ ਨਾ ਲੈਣ ਜਾਣਾ ਵੀ ਦੂਰ ਪਏਗਾ ਜਿਹੜੇ ਹੋਟਲ ਵਿੱਚ ਰਹੇ ਆ ਉਹਨੇ ਤਾਂ ਬਿਸਕਿਟ ਹੀ ਦੇਣੇ ਨੇ ਸਵੇਰ ਦੀ ਚਾਹ ਨਾਲ? ਉਹਦੇ ਕੋਲ ਤੇ ਬਿਸਕਿਟ ਬੇਕਰੀ ਹੀ ਮਿਲਣੀ ਹੈ। ਮਿਆਉਂ। ਫੇਰ ਉਹ ਥੋੜੀ ਜਿਹੀ ਅਸੀਂ ਘਰੋਂ ਹੀ ਲੈ ਜਾਂਦਾ ਰਸਤੇ ਚ ਵੀ ਥੋੜਾ। ਖਾ ਪੀ ਲਈ ਲੈਂਦਾ ਹੈ। ਕਈ ਵਾਰੀ ਪਤਾ ਸਾਡੇ ਇੱਥੇ? ਟਰੇਨ ਗੱਡੀ ਕਿੰਨੀ ਦੋ ਘੰਟੇ ਜਾਮ ਵਿੱਚ ਫਸੀ ਰਹੀ ਕਿਉਂਕਿ ਐਏਡੀ ਲੰਬੀਆਂ ਲਾਈਨਾਂ ਸੀ ਇੰਨਾ ਰਸ਼ ਸੀ ਨਾ।
ਹਾਂਜੀ ਛੁੱਟੀਆਂ ਦੇ ਦਿਨ ਹੈ ਨਾ ਸਾਰੇ ਹੀ ਜਾ ਰਹੇ ਨੇ ਬੱਚਿਆਂ ਨੂੰ ਲੈ ਕੇ? ਤੇ ਫੇਰ ਉੱਥੇ ਜਿੱਥੇ ਜਿਹੜੇ ਮਰਜ਼ੀ ਹਿਲ ਸਟੇਸ਼ਨ। ਤੇ ਚਲੇ ਜਾਓ।
ਹਾਂ ਜਾਮ ਅਸੀਂ ਦੋ ਘੰਟੇ ਲੇਟ ਉੱਥੇ ਪਹੁੰਚੇ
ਹਾਂ ਇਸੇ ਕਰਕੇ ਨਾ ਹਾਂ ਇਸੇ ਕਰਕੇ ਅਸੀ ਅਸੀਂ ਨਾ ਅਲੱਗ ਹੀ ਗਏ ਸੀ। ਫਿਰ ਰਿਜੋਰਟ ਹੀ ਲਿਆ। ਉੱਥੇ ਕੋਈ ਜਾਮ ਨੀ ਬਸ ਖਾਲੀ ਤੇ ਰਿਜ਼ੋਰਟ ਵਿੱਚ ਬੰਦੇ ਸਨ ਹਾਂ।
ਜੋੜ ਦਾਰ ਹੀ ਖਾਣਾ ਮਿਲਣਾ ਹੈ, ਉੱਥੇ ਹੀ ਖਾਣਾ ਹੈ ਤੁਸੀਂ ਉੱਥੇ ਹੀ ਸੋਣਾ।
ਹਾਂ ਸਾਰਾ ਅੰਦਰ ਜਿੰਮ ਵੀ ਹੈਗਾ ਹੈ। ਪਲੇ ਸਟੇਸ਼ਨ ਨੇ ਮਤਲਬ ਜੋ ਮਰਜੀ ਖੇਡੋ ਫੇਰ ਸਵਿਮਿੰਗ ਬ ਬੱਚੇ ਦੋ ਸਵੇਰੇ ਸ਼ਾਮ ਸਵਿਮਿੰਗ ਕਰਦੇ ਰਹੇ ਬੜੇ ਖੁਸ਼ ਰਹੇ ਸਵੀਮਿੰਗ ਕਰਕੇ ਵੈਸੇ ਵੀ ਬੜਾ ਮਜ਼ਾ ਆਉਂਦਾ ਹੈ।
ਬੱਚਿਆਂ ਨੂੰ ਵੇਖ ਕੇ ਕਈ ਤਾਂ ਚੱਲ ਇਹਨਾਂ ਦਾ ਇਨਜੋਏ ਹੋ ਗਿਆ। ਮੈਂ ਨ ਉੱਥੇ ਤੇ ਉਹਨਾਂ ਨੇ ਆਪਣੇ ਪੂਲ ਨੈੱਟ ਲੈ ਕੇ ਗਏ ਦੇ ਬੈਡਮਿੰਟਨ ਦੀ। ਜਾਲੀ ਬੰਨ ਕੇ ਆਪਣਾ ਬੈਡਮਿੰਟ ਲੜਕੀਆਂ ਕੀ ਤੇ ਲੇਡੀਜ਼ ਕੀ ਕਪਲ ਸਭ ਅ ਨਾਲ ਖੇਲਦੇ ਪੈਏ ਸ਼ਿਮਲਾ ਨਾ-ਨਾ-ਨਾ ਸ਼ੋ ਮਹਿੰਗੀਆਂ ਫਿਰ ਇਸ ਗਲ ਵਜੋਂ ਇੱਕ ਕੋਲਾਪੁਰੀ ਚੱਪਲ ਲੈ ਲਈ। ਬਸ ਉਹ ਵੀ ਮੈਂ ਲਈ ਬਾਕੀ ਕੁਛ ਤੇ ਕੁੱਛ ਨਹੀਂ ਲਿਆ। ਬੱਚਿਆਂ ਨੂੰ ਇਹ ਹੁੰਦਾ ਟੋਪੀਆਂ, ਟੋਪੀਆਂ ਖਰੀਦ ਲਈਆਂ, ਚਲੋ ਉੱਥੇ ਹੀ ਪਾਣੀਆਂ ਉੱਥੇ ਹੀ ਫੈਂਕ ਦਿੰਦੇ ਨੇ ਉੱਥੇ ਪਾ ਲੈਂਦੇ ਨੇ ਉੱਥੇ ਫੋਟੋਆਂ ਲੈਣੀਆਂ ਹੁੰਦੀਆਂ ਬੱਚਿਆਂ ਨੇ ਬਸ ਇਹ ਫੋਟੋ ਸੈਸ਼ਨ ਬੜਾ ਇੱਕ ਹੋ ਗਿਆ ਨਾ
ਹਾਂਜ ਜੀ ਉਹ ਅੱਜ ਕੱਲ ਦੇ ਫੇਰ ਸੋਸ਼ਲ ਮੀਡੀਆ ਨੇ ਫੇਰ ਫੋਟੋਆਂ
ਮਆਂ ਪਰ ਦੇਖੋ ਜਿੰਨਾ ਲੋਕਾਂ ਦੀ ਜਾਨ ਚਲੀ ਜਾਂਦੀ ਹੈ, ਪੱਥਰਾਂ ਦੇ ਉੱਤੇ ਖੜੇ ਹੋ ਕੇ ਫੋਟੋਆਂ ਪਾਉਂਦੇ ਨੇ
ਹਾਂ ਰਿਸਕ ਨਹੀਂਲੈਣਾ--ਰਿਸਕ ਨਹੀਂੀ ਲੈਣਾ ਚਾਹੀਦਾ, ਹਾਂ--ਹਾ ਸੇਫਲੀ ਜਾਓ। ਸੇਫ ਫੋਟੋ ਖਿਚਾਓ।
ਕੁੰਡ ਤੇ ਬੜਾ ਦਿਲ ਸੀ ਜਾਣ ਤੇ ਹੁਣ ਯਾਤਰਾ ਵੇਖਦੀ ਆ ਨਾ। ਏਨ--ਮਨ ਕਰਦਾ ਪਰ ਲੱਤਾਂ ਚ ਜਵਾ ਦੇਣੀਆਂ, ਤੇ ਜਾ ਹੀ ਨਹੀਂ ਸਕਦੇ ਇੱਥੋਂ ਹਾਂ।
ਤਮ ਹੈ ਜਵਾਨ ਬੰਦੇ ਜਾ ਸਕਦੇ ਨੇ।
ਕਈ।
ਹੂ, ਜਵਾਨਾਂ ਤੇ ਆਂ, ਨਹੀਂ ਹੁਣ ਤੇ ਵੈਸੇ ਚੋਪਰ ਵੀ ਚੱਲਦਾ। ਤੇ ਉੱਪਰ ਪੂਰਾ ਉੱਪਰ ਤੱਕ ਨਾ ਚੋਪਰ ਚ ਜਾਂਦਾ। ਪਰ ਨਹੀਂ ਬਿਲਕੁਲ ਉੱਪਰ ਤੇ ਨਹੀਂ ਜਾਂਦਾ ਚੋਪਾ ਪਰ ਤੇ ਵਿਚਕਾਰ ਛਡਦਾ ਉੱਤੋਂ ਫੇਿਰ ਛੇ ਕਿਲੋਮੀਟਰ ਅੱਗੇ ਪੈਦਲ ਹੀ ਜਾਣਾ ਪੈਂਦਾ-ਪਰ ਉਹ ਚੜਾਈ ਬਿਲਕੁਲ ਬਿਲਕੁਲ ਸਿੱਧੀ ਹੈ।
ਅੱਛਾ ਹੁਣ ਕੁਛ ਹੋਰ ਬਣ ਗਿਆ ਹੋਏਗਾ ਨਾ ਹੁਣ ਤੇ--ਏ ਵੀ--ਡੇ। ਐ ਸ਼ਿਮਲੇ--ਡਲੋਜੀ ਵਲੀਆਂ ਸ ਪਿ ਬਥੇਰੀਆਂ ਚੌੜੀਆਂ, ਹੋ ਗਈਆਂ ਪਹਿਲੇ ਤੇ ਬਿਲਕੁਲ। ਡੰਡੀਆਂ ਜਿਹੀਆਂ ਹੁੰਦੀਆਂ ਸੀ, ਸਿਰਫ ਗੱਡੀ ਇੱਕ ਲੰਘਦੀ ਸੀ, ਤੇ ਦੂਜੀ ਨੂੰ ਲੰਘਗਾਂਣਾ ਇੰਨਾ ਔਖਾ ਹੁੰਦਾ ਸੀ। ਬਈ ਕੋਈ ਖੁੱਲੀ ਜਗ੍ਹਾ, ਹਾਂ ਹੁਣ ਤੇ ਸੜਕਾਂ ਵੈਸੇ ਚੋੜੀਆਂ ਹੋ ਗਈਆਂਏ। ਏਨਾਂ ਦਾ ਬੋਤ ਮਨ ਪਹਿਲੋਂ ਮਨਸੂਰੀ, ਪਹਿਲੋਂ ਘੁੰਮ ਕੇ ਆਏਆ, ਤੇ ਫੇਰ ਅਜੇ ਬੱਚਿਆਂ ਦੀਆਂ ਛੁੱਟੀਆਂ ਸੀਂ ਫਿਰ ਡਲੋਜੀ, ਚਲੇ ਜਾਣ ਅ ਮਨਸੂਰੀ ਵੀ ਬਹੁਤ ਅੱਛਾ ਲੱਗਾ ਤੇ ਡਲੋਜੀ, ਉਸ ਤੋਂ ਅੱਛਾ ਲੱਗਾ ਡਲੋਜੀੀ। ਪਹਾੜ ਜ਼ਿਆਦਾ ਏ, ਕਿਦੇ ਚ ਹਾਂ, ਸਾਰੇ ਪਹਾੜ, ਹੀ ਪਹਾੜ, ਹਰਿਆਵਲ ਬਹੁਤ ਏ, ਬਹੁਤ ਏ, ਬਹੁਤ ਏ। ਜ਼ਿਆਦਾ ਹਰਿਆਵੱਲ ਏ,। ਹੁ ਕੁਦਰਤ ਦੇ ਨਜ਼ਾਰੇ ਨੇ। ਤੇ ਬਹੁਤ ਜ਼ਿਆਦਾ। ਅਜੇ, ਮਨਸੂਰੀ ਵਿੱਚ ਤੇ ਉਸ ਸੜਕ ਆ ਜਾਂਦੀ ਬਸ ਮਾਲ ਰੋਡ। ਇਹਦਾ ਤੇ ਮਤਲਬ ਕੁਦਰਤ, ਦੇ ਬਹੁਤ ਹੀ ਕਿੱਰੇਸ਼ਮੇ ਹੈ ਬੜੇ--ਬੜੇ ਵਧੀਆ ਫੁੱਲ ਬੜੇ--ਬੜੇ ਵਧੀਆ ਸਜਾਵਟਾਂ ਵਾਂਗੂ ਫੁੱਲ ਲੱਗੇ ਹੁੰਦੇ ਨੇ, ਇੰਜ ਜਿਵੇਂ ਕੋਈ ਅਸੀਂ ਬਗੀਚਿਆਂ ਚ ਖੜੇ ਆ।
ਹਾਂਜੀ ਹਾਂ ਹਾਂ ਮ ਮਜ਼ਾ ਤੇ ਆਉਂਦਾ ਜਾਏ ਬਿਲਕੁਲ ਐਈਂ ਲਗਦਾ ਹੇ ਚ ਰਹਿ ਰਹਿਆ ਤੇ ਕੋਈ
ਬੜਾ ਹੀ ਲੱਗਦਾ ਐ ਹਾਏ ਇੰਨੀ ਗਰਮੀ ਇੰਨੀ ਗਰਮੀ ਪੈਕਿੰਗ ਕਰਨੀ ਐ। ਨਿਜ਼ਾਨਣਾ ਆਵੇਂ ਵੇਖੋ ਜਿੱ ਹੁਣ ਦੋ ਚਾਰ ਮੈਂਬਰ ਹੋਣਗੇ ਕਿੰਨਾ ਪਹਿਲੋਂ ਤਿਆਰੀ ਕਰ ਫਿਰ ਕੱਪੜਾ ਮੋਟਾ ਵੀ ਚੁੱਕਣਾ ਏ। ਸਰਦੀ ਹੋਵੇਗੀ ਉੱਥੇ ਕੱਪੜਾ ਕਿਹੜਾ ਪਾਣੈ ਇਹ ਗੱਲ ਹੁੰਦੀ ਐ ਘਰੋਂ ਨਿਕਲਣ ਤੋਂ ਪਹਿਲੋਂ ਬੜਾ ਸੋਚ ਚਣਾ ਪੈਂਦੈ
ਹਾਂ ਫਿਰ ਹਾਂ ਫੇਿਰ ਆ ਕੇ ਆ ਕੇ ੳਨਾ ਈ ਕੱਪੜਾ ਮੈਲਾ ਉਹ ਦੋ ਸਾਲ ਦੀ ਜਿਹੜਾ ਮਜ ਮਜੇ ਕਰਕੇ ਆਈ ਹੀ ਹੁੰਦੀ ਐ ਜਨਾਨੀਆਂ ਉਹ ਆ ਕੇ ਫਿਰ ਉਹ ਸਾਰੇ ਨਿਕਲ ਜਾਂਦੇ ਨੇ
ਇੱਕ ਡਲੋਜੀ ਦੀਆਂ ਸ਼ਾਲਾਂ ਵ ਸ਼ਾਲਾਂ ਵੀ ਬਹੁਤ ਸੋਹਣੀਆਂ ਸੀ ਉਥੇ ਤੇ ਨਾਂ ਉਹ ਤੇ ਇੰਝ ਸ਼ਾਲਾਂ ਸਨ ਕਢਾਈ ਅਲੀਆਂ ਉਹਦੇ ਤੇ ਸੀਨਰੀਆਂ ਬਣੀਆਂ ਹੋਈਆਂ ਬੜੀਆਂ ਬੜੀਆਂ ਸੋਹਣੀਆਂ ਸੀਨਰੀਆਂ ਬਣੀਆਂ ਹੋਈਆਂ ਸੀ ਛੋਲਾਂ ਇੱਕ ਦੋ ਫਿਰ ਸ਼ੋਲ ਵੀ ਖਰੀਦ ਲਈ। ਹ
ਹਾਂ ਪਹਿਲੇ ਆਂਦੀਆਂ ਸਨ ਨਾ ਸਾਰੀਆਂ ਕਢਾਈਆਂ ਵਾਲੀ
ਹਾਂ ਹਾਂ ਬਹੁਤ ਸੋਹਣੀਆਂ ਜਦੋਂ ਹਾਂ ਬੱਚੇ ਛੋਟੇ ਹੁੰਦੇ ਸੀ ਹਾਂ ਉਦੋਂ ਉਦੋਂ ਬਚਪਨ ਬੱਚੇ ਬੜੇ ਛੋਟੇ ਸਨ ਤਾਂ ਗਏ ਸਾਂ ਉਦੋਂ ਤੇ ਬੜੀਆਂ ਹੀ ਛੋਲਾਂ ਲਿਆਂਦੀਆਂ ਸੀ ਇੱਕ ਦੂਜੇ ਨੂੰ ਵੰਡਣ ਵਾਸਤੇ ਵੀ ਲਿਆਂਦੀਆਂ ਸੀ ਹੁਣ ਤੇਡੀ ਮੰਗਾਈਏ ਬਸ ਇਨਾ ਈ ਆਪਣੇ ਜੋ ਹੀ ਖਰੀਦਿਆ ਜਾਂਦੈ ਹਾਂ ਹੁਣ ਟ੍ਰੈਂਡ ਖਤਮ ਹੋ ਗਿਆ ਦੇਣਾ ਲੈਣਾ ਹੁਣ ਤੇ ਬਸ ਤਾਂ ਆਪ ਹੀ ਇੰਜੋਏ ਕਰੋ ਤਾਂ ਹੀ ਬੜੇ ਖਰਚੇ ਹੋ ਜਾਂਦੇ ਨੇ ਬੜਾ ਖਰਚਾ ਹੋ ਜਾਂਦੈ ਤੇ ਹੁਣ ਹਾਂ ਹਾਂ ਹਾ ਉਹ ਭਈ ਚਲੋ ਇਹਾਰ ਤੇ ਹੈਗਾ ਈ ਏ ਹਿਲ ਸਟੇਸ਼ਨ ਘੁੰਮ ਅਏ ਦੁਬਾਰਾ ਤਾਜੀ ਯਾਦ ਆ ਗਈ ਆਂ ਆਂ ਚਲੋ ਜੀ ਠੀਕ ਐ ਸਸ੍ਰੀ ਕਾਲ ਜੀ ਸਸ੍ਰੀ ਕਾਲ।